ਹੈਲੋ।
ਸਤਿ ਸ਼੍ਰੀ ਕਾਲ।
ਸਤਿ ਸ਼੍ਰੀ ਅਕਾਲ ਭੈਣਜੀ ਹੋਰ ਠੀਕ ਹੋਜੀ।
ਹਾਂਜੀ, ਠੀਕ ਆ ਤੁਸੀਂ ਕਿੱਦਾ ਓ?
ਹਾਂਜੀ, ਵਧੀਆ ਜੀ, ਕੀ ਕਰੀ ਜਾਂਦੇ ਸੀ।
ਹੁਣ ਤਾਂ ਸਾਰੀ ਰੋਟੀ ਚੱਲ ਰਹੀ ਆ।
ਸਵੇਰ ਵਾਲੇ ਸਵੇਰ ਵਾਲੇ,
ਹਾਂ, ਸਵੇਰੇ ਵਾਲੀ ਰੋਟੀ,
ਅੱਛਾ, ਹਾਂਜੀ।
ਹਾਂਜੀ।
ਅਸੀਂ ਅੱਗੇ ਵੀ ਬਾਰਾਂ ਕੁ ਵਜੇ ਖਾਂਦੇ ਹੁੰਦੇ ਸੀ ਅੱਜ ਥੋੜ੍ਹਾ ਜਿਹਾ ਜਲਦੀ ਖਾ ਲਈ ਕਿਉਂਕਿ, ਸਾਰੀ ਰਾਤ ਮੀਂਹ ਪੈ ਰਿਹਾ ਸੀਗਾ ਸਵੇਰੇ ਲਾਈਟ ਹੈ ਨਹੀਂ ਸੀ ਤਾਂ ਕਰਕੇ ਕੇ ਜਲਦੀ ਕੰਮ ਨਿਬੇੜ ਲਏ।
ਅੱਛਾ।
ਹਾਂਜੀ ਨਹੀਂ ਪਹਿਲਾਂ ਤੋਂ ਹੀ ਆਦਤ, ਹਾਂਜੀ। ਹਾਂਜੀ, ਪਹਿਲਾਂ ਆਦਤ ਹੁੰਦੀ ਸੀਗੀ ਵੀ ਸਾਰਾ ਕੰਮ ਖਤਮ ਕਰਕੇ ਫਿਰ ਹੀ ਖਾਣੀ ਆ। ਕਿਉਂਕਿ ਪੁਰਾਣੇ ਜਿਹੜੇ ਹੁੰਦੇ ਸੀ ਬਜ਼ੁਰਗ ਜਾਂ ਔਰਤਾਂ ਲਾ ਲਓ ਉਹਨਾਂ ਨੇ ਵੀ ਸਵੇਰੋਂ ਇਹੀ ਕਰਨਾ ਹੁੰਦਾ ਸੀਗਾ ਵੀ ਚਾਹਾਂ ਤੇ ਹੀ ਰਹਿੰਦੇ ਸੀਗੇ। ਚਾਹ ਪੀ ਲਈ ਜੀ ਓ ਖਾ ਪੀ ਲਿਆ। ਬਸ ਰੋਟੀ ਐ ਹੁੰਦਾ ਸੀ ਸਾਰਾ ਕੰਮ ਨਮੇੜ ਕੇ ਫੇਰ ਰੋਟੀ ਖਾਂਦੇ ਸੀ। ਸੀਗੇ ਫੇਰ ਰੋਟੀ ਖਾ ਕੇ ਥੋੜ੍ਹਾ ਟੈਮ ਪੈ ਜਾਣਾ ਨਈ ਇੱਕ ਦੂਜੇ ਨਾਲ ਰਲ ਕੇ ਜਿਵੇਂ ਕਹਿ ਲਓ ਦਰੀਆਂ ਵਗੈਰਾ ਬੁਣਨ ਲੱਗ ਜਾਂਦੇ ਸੀ।
ਬੁਣ ਲੱਗ ਜਾਂਦੇ ਸੀ, ਹਾਂ ਉਸ ਟਾਈਮ ਤੇ ਮਿਹਨਤੀ ਵੀ ਲੋਕ ਵਾਲੇ ਸੀ ਕਰਦੇ ਸੀ। ਇਦਾਂ ਨਹੀਂ ਹੁੰਦਾ ਕੰਮ ਹੁਣ ਇਨਾ ਨਹੀਂ ਹੇਗਾ ਹੁਣ ਮਸ਼ੀਨਾ ਆ ਗਈਆਂ ਨੇ। ਮਸ਼ੀਨਾਂ ਨਾਲ ਹੀ ਚੱਲ ਰਹੇ ਨੇ ਹੁਣ।
ਪਰ ਮਸ਼ੀਨਾਂ ਦੀ ਅਤੇ ਹੱਥ ਦੀ ਜਿਹੜੀ ਬੁਣ ਤੀ ਸੀ ਮਜ਼ਬੂਤੀ ਉਹ ਬਹੁਤ ਫ਼ਰਕ ਆ, ਹਾਂਜੀ। ਜਿਹੜੀ ਮਸ਼ੀਨੀ ਆਉਣੀ ਉੱਧੜ ਜਾਂਦੀ ਆ ਛੇਤੀ
ਉੱਧਰ ਹਾਂ ਪਰ ਉਹ ਟਿੱਕਦੇ ਵੀ ਨਹੀਂ ਹੇਗੇ ਨਾ ਮਸ਼ੀਨ ਵਾਲੇ, ਥੋੜਾ ਟਾਈਮ ਹੀ ਚੱਲਦੇ ਨੇ। ਫਿਰ ਬਾਅਦ ਚੋਂ ਉਹੀ ਉਹੀ ਹੱਥ ਵਾਲਾ ਅਗਰ ਕੰਮ ਦੇਖਾਂਗੇ ਬੰਦਿਆਂ ਦਾ। ਤ ਜਮ, ਚੰਗਾ ਚੱਲਦਾ ਹੈਗਾ, ਕੰਮ ਸਾਲੋ ਸਾਲ ਚੱਲਦੇ ਨੇ ਸਾਰੇ।
ਹਾਂਜੀ-ਹਾਂਜੀ, ਬਾਕੀ ਆਏ ਹਾਂ ਪੁਰਾਣੇ ਜਿਵੇਂ, ਬਣਾਉਂਦੇ ਸੀ ਜਿਵੇਂ ਕਹਿ ਲਓ ਨਾਨੀਆਂ ਹੋ ਗੀਆਂ। ਦਾਦੀਆਂ ਪੜਦਾਦੀਆਂ, ਤੇ ਉਹਨਾਂ ਦਾ ਦੇਖੋ ਉਹ ਵੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ ਜਿਵੇਂ ਹੁਣ ਉਹਨਾਂ ਨੇ ਆਪਣੀਆਂ ਧੀਆਂ ਨੂੰ ਦੇਤੇ। ਜਿਵੇਂ ਚਲੋ ਦਾਜ ਦਾ ਬਹੁੱਤ ਘੱਟ ਰੋਟੀ ਦਿੰਦੇ ਆ ਮਤਲੱਬ ਅੱਜ ਕੱਲ੍ਹ ਵੀ ਬਹੁਤ ਘੱਟ ਆ ਕਈ ਹੈਗੇ ਲੋਕ ਜਿਹੜੇ ਲੈਂਦੇ ਨੇ। ਪਰ ਉਹ ਆਪਣੇ, ਹਾਂਜੀ, ਪਹਿਲਾਂ ਉਹਨਾਂ ਨੇ ਆਪਣੀ ਬੇ ਬੇਟੀ ਨੂੰ ਦੇ ਦੇਣਾ ਹਨਾ, ਉਹਨਾਂ ਨੇ ਆਪਣੀ ਬੇਟੀ ਨੂੰ ਦੇ ਦੇਣਾ ਸਮਾਨ ਉਹਨਾਂ ਨੇ ਦਰੀਆ, ਖੇਸ ਸਰਾਣੇ ਜੋ ਚੀਜ਼ਾਂ ਸੰਭਾਲ ਕੇ ਰੱਖਣੀ, ਫਿਰ ਅੱਗੇ ਉਹਨਾਂ ਨੇ ਆਪ ਆਪਣੀ ਬੇਟੀ ਨੂੰ ਦੇ ਦੇਣੀ, ਕਿੰਨਾ ਆਪਣਾ ਉਹ ਹੁੰਦਾ ਸੀ ਨਾ ਵੀ, ਇਹ ਪੁਰਾਣੀਆਂ ਨੀ ਆਪਾਂ ਕਹਿੰਦੇ ਹਾਂਜੀ ਸੀ, ਹਾਂਜੀ ਆਪਾਂ ਕਹਿੰਦੇ ਸੀ, ਤੇ ਫਲਾਨੇ ਬੰਦੇ ਦੀ, ਬਣਾਈ ਹੋਈ ਆ ਵੀ ਆਪਣੇ ਕੋਲ ਇਨਾ ਟਾਈਮ ਦੀ ਆ ਹਨਾ। ਦੀ ਇੱਕ ਨਿਸ਼ਾਨੀ ਰਹਿ ਜਾਂਦੀ ਆ, ਯਾਦ ਰਹਿ ਜਾਂਦੀ ਆ ਹਾਂਜੀ। ਹੁਣ ਅੱਜ-ਕੱਲ ਤਾਂ ਕੋਈ ਬੁਣਦਾ ਹੀ ਨਹੀ ਜਿਵੇਂ ਕਹਿ ਲਓ ਅੱਗੇ ਅੱਡੇ ਹੁੰਦੇ ਸੀਗੇ ਹਨਾ। ਕਿੰਨੇ ਵਧੀਆ ਭਾਰੀ ਹੁੰਦੇ ਸੀ। ਅੱਜ-ਕੱਲ ਦੇ ਬੱਚਿਆਂ ਨੂੰ ਹਾਂਜੀੇਂ
ਮਸ਼ੀਨਾਂ ਵਾਲੇ ਹੁਣ ਨਹੀਂ ਟਿਕਦੇ ਇਕਦਮ ਹਲਕੇ ਵੀ ਹੁੰਦੇ ਆ।
ਹਾਂਜੀ, ਮੈਂ ਕਹਿੰਨੀ ਜਿਹੜੀਆਂ ਆਪਾਂ ਚ ਚੀਜ਼ਾਂ ਦੇਖੀਆਂ ਹੋਈਆਂ ਨੇ ਉਹ ਬੱਚਿਆਂ ਨੇ ਕਦੇ ਸੁਣੀਆਂ ਵੀ ਨਹੀਂ ਹੋਣੀਆ ਵੀ ਇਹ ਚੀਜ਼ਾਂ। ਕਿਵੇਂ ਹੁੰਦੀਆਂ ਸੀ। ਜਿਵੇਂ ਕਹਿ ਲੋ, ਹਾਂਜੀ। ਖੇਸ ਬੁਣਦੇ ਸੀ ਅੱਡੀਆਂ ਅੱਡੀਆਂ ਜਿਹਨੂੰ ਕਹਿੰਦੇ ਹੁੰਦੇ ਸੀ ਅੱਡੀਆਂ ਤੇ ਬੁਣਦੇ ਸੀ ਸਾਇਦ ਹਨਾ ਕੁਛ।
ਹਾਂ
ਤੇ ਮੈਂ ਜਾਣੀ ਕਿ ਦੇਖੋ ਇਹ ਟਾਈਮ ਦੇ ਵਿੱਚ ਜਿਵੇਂ ਛੋਟੇ ਹੁੰਦੇ ਸੀ। ਅਸੀਂ ਕਪਾਹ ਚੁਗਣ ਜਾਂਦੇ ਹੁੰਦੇ ਸੀ ਕਪਾਹ ਚੁਗਣ ਖੇਤਾਂ ਦੇ ਵਿੱਚ ਨਰਮੇ ਚੁੱਗਣੇ, ਫਿਰ ਉੱਥੇ ਖੇਤ ਦੇ ਵਿੱਚ ਦੇਖੋ ਚਿੱਬੜ ਹੁੰਦੇ। ਜਾਂ ਬੈਠ ਕੇ ਜਿਵੇਂ ਦੇਖੋ ਆਪਾਂ ਘਰੇ ਹੁਣ ਦੇਖ ਲਓ ਰੋਟੀ ਹਨਾਂ ਆਪਾਂ ਨੂੰ ਅਚਾਰ ਨਾਲ ਨਹੀਂ ਸਵਾਦ ਲੱਗਣੀ। ਉਹ ਟਾਈਮ ਦੇ ਵਿੱਚ ਹਾਂਜੀ ਕਪਾਹ ਚੁਗਦੇ, ਨਰਮਾ ਚੁਗਦੇ। ਦੁਪਹਿਰ ਵੇਲੇ ਭੁੱਖ ਲੱਗਣੀ ਅਤੇ ਇਕੱਲਾ ਜਾਣੀ ਅਚਾਰ ਤੇ ਪਿਆਜ ਨਾਲ ਹੀ ਰੋਟੀ ਖਾ ਲੈਣੀ।
ਖਾ ਲੈਂਦੇ ਸੀ ਹੁਣ ਨਹੀਂ ਖਾਂਦੇ ਨਾ ਹੁਣ ਜੰਕ ਫੂਡ ਹੀ ਚਾਲੂ ਹੋ ਗਿਆ ਗਾ ਸਾਰਿਆਂ ਦਾ ਹੁਣ ਭਾਓ ਚਾਹੀਦੇ ਸਾਰਿਆਂ ਨੂੰ।
ਉਸ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਐਵੇਂ ਬਾਹਰ ਕੁੱਛ ਮਿਲਦਾ ਹੋਊਗਾ। ਕਦੇ ਸੋਚਿਆ ਹੀ ਨਹੀਂ ਸੀਗਾ ਵੀ ਐਵੇਂ ਕੋਈ ਚੀਜ਼ ਮਿਲਦੀ।
ਹੂੰ, ਪਹਿਲੇ ਕੁਛ ਵੀ ਨਹੀਂ ਸੀ ਨਾ ਹੁਣ ਬੰਦਿਆਂ ਨੇ ਲੇਕਰ ਆਏ ਸਾਰੇ ਚੀਜ਼ਾਂ ਹੁਣ।
ਹਾਂਜੀ ਘਰਦਿਆਂ ਨੇ ਜਿਵੇਂ ਦੇਖ ਲਓ ਇੱਕ ਜਣੇ ਨੇ ਵੀ ਐਵੇਂ ਦਰੀਆਂ ਬੁਣੀ ਜਾਣੀਆਂ ਇੱਕ ਨੇ ਕਪਾਹ ਹੁੰਦੀ ਜਿਹੜੀ ਜਿਵੇਂ ਚਰਖੇ ਦੇ ਉੱਤੇ ਕੱਤਦੇ ਹੁੰਦੇ ਆ, ਉਵੇਂ ਬਣਾ ਕੇ ਸੂਤ ਬਣਾਈ ਜਾਣਾ ਹਾਂਜੀ ਕਿਸ ਕਿਸੇ ਨੇ, ਕਲਰ ਕਰੀ ਜਾਣਾ ਉਹਨੂੰ, ਫਿਰ ਮੰਜੇ ਬੁਣਨੇ।
ਬੁਣਨੇ ਡਿਜ਼ਾਇਨ ਬਣਾਉਂਦੇ ਸੀ ਹੱਥ ਨਾਲ। ਹਣ ਸਭ ਮਸ਼ੀਨ ਤੋਂ ਹੀ ਸਾਰੇ ਪ੍ਰੈਫਰ ਕਰਦੇ ਨੇ ਬਾਬਾ ਹਾਂ ਮਸ਼ੀਨ ਤੋਂ ਹੀ ਚਾਲੂ ਹੋ ਜਾਣੇ।
ਪਰ ਦੇਖੋ ਨਾ ਵੀ ਉਹਨਾਂ ਦੇ ਵੀ ਹਨਾ ਮਸ਼ੀਨ ਦੇ ਵਿੱਚ ਆਪਾਂ ਜਿਹੜਾ ਡਿਜ਼ਾਇਨ ਪਾ ਦਿੰਦੇ ਹਾਂ ਸੇਮ ਹੱਥ ਨਾਲ ਬਣਾ ਕੇ। ਉਮੇ ਦਾ ਬਣ ਕੇ ਕਿਹਾ ਆ ਜਾਂਦਾ ਪਰ ਜਿਹੜੇ ਪਿਛਲੇ ਟਾਈਮ ਦੇ ਮੰਮੀਆਂ, ਦਾਦੀਆਂ-ਪੜਦਾਦੀਆਂ ਸੀਗੀਆ ਸੀਗੀਆਂ ਨਾਨੀਆਂ। ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਕਿੰਨਾ ਦਿਮਾਗ ਦੇ ਵਿੱਚ ਰਹਿੰਦਾ ਹੋਣਾ ਵੀ ਇੰਨੇ ਟੱਪੇ ਛੱਡ ਕੇ ਆਪਾਂ ਆਹ ਧਾਗਾ ਪਾਉਣਾ, ਤੋਤੇ ਬਣਾਉਣੇ, ਖਰਗੋਸ਼ ਬਣਾਉਣੇ। ਕਿੰਨੇ ਵਧੀਆ
ਵਧੀਆ-ਵਧੀਆ, ਉਹ ਦਾ ਦਿਮਾਗ ਵੀ ਸੀ ਮਿਹਨਤ ਵੀ ਸੀ ਉਹ ਉਸ ਟਾਈਮ ਦੀ। ਹੁਣ ਬੰਦਾ ਕੀ ਹੁਣ ਸਹੂਲਤ ਦੇ ਕੰਮ ਦੇਖਦਾ ਹੈਗਾ ਬਾਬਾ ਹਾਂ ਹੁਣ ਈਜ਼ੀਲੀ ਸਭ ਕੁਛ ਬਣ ਜਾਂਦਾ ਹੈਗਾ ਉਹ ਦੇਖਦੇ ਨੇ, ਵਾਂ ਟੀਕੇ ਮਸ਼ੀਨ ਚੋਂ ਬਣ ਜਾਂ
ਹਾਂਜੀ ਅੱਜ-ਕੱਲ੍ਹ ਨਹੀਂ ਪਤਾ ਕਿਸੇ ਨੂੰ ਕੁਛ ਵੀ ਵੀ ਕਿਵੇਂ ਕਿਵੇਂ ਹੁੰਦਾ।
ਅੱਛਾ
ਹੂੰ ਮੜਾ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਤੇ ਅਸੀਂ ਵੀ ਜਾਣੇ ਆਏ ਹਾਂ ਵੀ ਚਲੋ ਉਹ ਟਾਈਮ ਦੇਖ ਦੇਖਿਆ ਸੀ ਹੁਣ ਖੁਦ ਵੀ ਥੋੜ੍ਹਾ-ਥੋੜ੍ਹਾ ਭੁੱਲਦੇ ਜਾਂਨੇ ਆ। ਤੇ ਇੰਨੀਆਂ ਕਿ ਤਾਂ ਚਲੋ ਚੀਜ਼ਾਂ ਦਾ ਪਤਾ ਵਾ ਵੀ ਜਿਵੇ ਚਰਖਾ ਕ ਅਤੇ ਅਸੀ ਫਿਰ ਇੱਕ ਸਿਲਾਈਆਂ ਦੇ ਨਾਲ ਸਵੈਟਰ ਬੁਉਂਨਣੇ ਤੇ ਜਿਵੇ ਦੇਖੋ ਅਗਲੇ ਮਤਲਬ ਪਹਿਲਾਂ ਟਾਈਮ ਦੇ ਵਿੱਚ ਇੱਕ ਸਵੈਟਰ ਬੁਣਦੇ ਹੁੰਦੇ ਸੀਗੇ। ਅਹ ਜਿਵੇਂ ਟਾਈਟ ਵਾਲਾ ਕਹਿ ਦਿੰਦੇ ਆ ਬਲਾਊਜ਼ ਮਾਂਗੂ ਬਣਾਉਂਦੇ ਹੁੰਦੇ ਸੀਗੇ। ਤੇ ਹੁਣ ਉਹ ਕਿੰਨਾ ਟਰੈਂਡਿੰਗ ਦੇ ਵਿੱਚ ਆ ਕਿਸੇ ਨੇ ਓਦਾਂ ਹੀ ਕੱਢ ਕੇ ਜਾਂ ਮੂਵੀ ਦੇ ਵਿੱਚ ਜਾ ਕੇਵੇ ਵੀ ਪਾਲਿਆ ਹੋਣਾ ਹਨਾ ਕਿੰਨਾ ਟਰੈਂਡ ਡਿੰਗ ਦੇ ਵਿੱਚ ਆ ਸਾਰੇ ਲੋਕ ਉਹ ਮਸ਼ੀਨ ਨਾਲ ਕੀ ਹੱਥ ਨਾਲ ਕੀ ਸਭ ਬਣਵਾ ਰਹੇ ਨੇ।
ਬਣਵਾ ਰਹੇ ਨੇ ਉਹੀ ਪਾਣੇ ਨਾ ਹੁਣ ਉਹਦਾ ਫੈਸ਼ਨ ਚੱਲਿਆ ਹੈਗਾ।
ਹਾਂਜੀ ਹੁਣ ਨਾ ਥੋੜ੍ਹਾ- ਥੋੜ੍ਹਾ ਜਾਣੀ ਪੁਰਾਣਾ ਆ ਤਾਂ ਰਿਹਾ ਵਾ। ਪਰ ਕਾਫੀ ਹੱਦ ਤੱਕ ਘੱਟ ਆ ਜਾਣੀ
ਹੱਥ ਨਾਲ ਨਹੀਂ ਕੋਈ ਬਣਾ ਰਿਹਾ ਨਾ ਹੁਣ ਜ਼ਿਆਦਾ ਮਿਹਨਤ ਮਸ਼ੀਨਾਂ ਆਏ ਗ ਬਸ ਉਹ ਤੋਂ ਬਲਕ ਔਡਰ ਬਣਾ ਰਹੇ ਨੇ।
ਹੂੰ ਮੰਮੀਆਂ ਦੇ ਬਿਆਹਾਂ ਦੇ ਜਿਵੇਂ ਕੱਪੜੇ ਕਹਿ ਲਓ। ਉਹਨਾਂ ਦਾ ਡਿਜ਼ਾਇਨ ਆ ਜਿਹੜਾ ਹੁਣ ਚੱਲ ਰਿਹਾ ਜਿਵੇਂ ਫਰਸੀ ਸਲਵਾਰ ਹੋ ਗਈ।
ਹਾਂ
ਤੇ ਉਹ ਮੰਮੀਆਂ ਤੇ ਜਿਹੜੇ ਕੱਪੜੇ ਸੀ ਉਹੀ ਕੱਢ ਕੇ ਕੁੜੀਆਂ ਪਾ ਰਹੀਆਂ ਨੇ ਮੇਰੀ ਮੰਮੀ ਦਾ ਬਣਿਆ ਹੋਇਆ।
ਹਾਂ ਚੰਗੇ ਲੱਗਦੇ ਨੇ ਏਦਾਂ ਪੈਟਰਨ ਵੀ ਮਤਲਬ ਪਹਿਲੇ ਵਾਰੇ ਸੀ ਨਾ।
ਹਾਂਜੀ ਥੋੜਾ- ਥੋੜ੍ਹਾ ਆ ਰਿਹਾ ਵਾ ਜਾਣੀ ਕਿ ਦੇਖੋ ਨਾ ਵਿਚ ਮੈਂ ਫਰਸੀ ਸਲਵਾਰ ਆ ਉਹ ਪੈਰਾਂ ਤੱਕ ਢਕਿਆ ਹੋਇਆ ਕੁਛ ਵੀ ਨੀ ਅੰਗ ਦਿ ਰਿਆ ਜਿਵੇਂ ਅੱਜ ਕੱਲ ਹੁੰਦਾ ਸੀ ਨਾ ਵੀ ਜਿਵੇਂ ਨੈਰੋ ਮੂਹਰੀ ਬਣਾ ਲਈ ਸਾਰੀਆਂ ਅੱਡੀਆਂ ਲੱਤਾਂ ਹੀ ਦਿਖਦੀਆਂ ਨੇ।
ਹਾਂ
ਤੇ ਫਰਸੀ ਸਲਵਾਰ ਨਾਲ ਥੱਲੇ ਪੈਰ ਤੱਕ ਟੱਚ ਹੋ ਜਾਂਦਾ ਵਾ ਦੇਖੋ ਸਾਰਾ ਕਵਰ ਹੋ ਜਾਂਦਾ ਕਿੰਨਾ ਅੱਗੇ ਉਹ ਹੁੰ ਦਾ ਸੀਗਾ ਵੀ ਆਪਣੇ ਨੂੰ ਤਨ ਨੂੰ ਢੱਕ ਕੇ ਰੱਖਦੇ ਸੀਗੇ ਲੋਕ
ਹਾਂ ਹੁਣ ਸ਼ਾਦੀ ਵਿਆਹ 'ਚ ਵੀ ਪਾ ਰਹੇ ਸੀ ਜਿੱਦਾਂ ਹੁਣ ਦੁਲਨ ਹੁੰਦੀ ਸੀ ਜਿਹੜੀ ਉਹ ਵੀ ਹੁਣ ਵੀ ਸ ਇਹਨਾਂ ਨੇ ਫੈਸ਼ਨ ਕੱਢਿਆ ਸੀ ਬਾਬਾ ਘਾਗਰਾ ਪਾਣਾ ਸੀ।
ਹਾਂਜੀ
ਉਹ ਪਾ ਕੇ ਗੁਰਦੁਆਰੇ ਜਾਣਾ ਲਾਵਾ ਲਾਣ ਵਾਸਤੇ ਹੁਣ ਬੈ ਸਾਡੇ ਇੱਥੇ ਤਾਂ ਬੈਨ ਕੀਤਾ ਹੈਗਾ ਸਲਵਾਰ ਕੁੜਤਾ ਹੀ ਚਾਹੀਦਾ ਹੈਗਾ ਕੰਪਲਸਰੀ
ਜ ਸਾਡੇ ਵੀ ਇਹ ਚੀਜ਼ ਕਰਤੀ ਆ ਵੀ ਪੰਜਾਬੀ ਸੂਟ ਪਾ ਕੇ ਇਹ ਵੀ ਗੁਰਦੁਆਰਾ ਸਾਹਿਬ 'ਚੋਂ ਕਰ ਰਹਿਣਾ ਐਵੇਂ ਵੀ ਦੁਪੱਟਾ ਵਗੈਰਾ ਉੱਤਰ ਜਾਂਦਾ ਜਾ ਢੂਈ ਢਿੱਡ ਨੰਗਾ ਹੁੰਦਾ ਵਾ ਉਹਦੇ ਨਾਲ ਤਨ ਅੱਧ ਢੱਕਿਆ।
ਹਾਂ
ਹਾਂਜੀ ਉਹ ਕਾਫ਼ੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ ਨਾ ਪੁਰਾਣੇ ਜਮਾਨੇ 'ਚ ਦੇਖੋ। ਛ ਮੂੰਹ ਵੀ ਢੱਕ ਕੇ ਕਰਦੇ ਹੁੰਦੇ ਸੀ।
ਕਰਦੇ ਸੀ ਹਾਂ।
ਉਹਦਾ ਵੀ ਕੁਛ ਨਾ ਕੁਛ ਮਕਸਦ ਹੋਣਾ ਨਾ ਵੀ ਤਾਂ ਤੋਂ ਢੱਕਦੇ ਹੁੰਦੇ ਸੀ ਉਹ ਟਾਈਮ ਦੇ ਵਿੱਚ ਸ਼ਰਮ ਹੁੰਦੀ ਸੀ ਇੱਕ ਕਹਿ ਲਓ ਸ਼ਰਮ ਬੀ
ਅੱਛਾ ਮੈਨੂੰ ਜਿੰਨਾ ਯਾਦ ਹੈਗਾ ਮੇਰੀ ਵੀ ਸ਼ਾਦੀ ਹੋਈ ਸੀ ਉਹ ਮਲ ਉਹ ਉਹ ਟਾਈਮ ਤੇ ਵੀ ਸਾਡਾ ਮੂੰਹ ਵੀ ਟੱਕਿਆ ਸੀ ਦੋ ਹਜ਼ਾਰ ਗਿਆਰਾਂ 'ਚ ਉਦੋਂ ਬਾਅਦ 'ਚ ਜਿੱਦਾਂ ਦੋ ਹਜ਼ਾਰ ਬਾਰਾਂ ਸਾਲ ਹੋ ਗਿਆ। ਬਾੜਾ ਕੁਛ ਚੇਂਜ ਹੋ ਗਿਆ ਉਥੇ ਸ਼ਹਿਰਾਂ 'ਚ ਜਾਮ ਚੇਂਜ ਹਾਂ।
ਹਾਂਜੀ ਮੇਰੇ ਟਾਈਮ ਵੀ ਸੀ। ਜਣੀ ਕਿ ਅਹ ਜਣੇ ਅੰਮ੍ਰਿਤ ਛਕਿਆ ਕਰਕੇ ਬਟ ਕੁਛ ਮੇਕਅੱਪ ਨਹੀਂ ਕੀਤਾ ਬਟ ਨਹੀਂ ਬਹੁਤ ਲੋਕ ਆ ਜਿਹੜੇ ਵੀ ਐਵੇਂ ਉਹ ਕਰਦੇ ਨੇ, ਵੀ ਸਿਰ ਤੇ ਡਬਲ ਡਬਲ ਦੁਪੱਟੇ ਜਿਵੇਂ ਸਿਰ ਤੇ ਲਾ ਲੋ, ਮੋਢਿਆਂ ਤੇ ਲੈ ਕੇ ਲਾ ਲਓ ਹਨਾ ਪਰ ਹੁਣ ਚਲੋ ਚੇਂਜ ਹੁੰਦਾ ਬਹੁਤ ਵਧੀਆ ਗੱਲ ਆ ਵੀ ਬਦਲੀ ਹੋਈ ਜਾਂਦਾ ਵਾ ਹਨਾਂ। ਤੇ ਆਉਣਾ ਚਾਹੀਦਾ ਪੁਰਾਣਾ ਟਾਈਮ।
ਰੀਤੀ ਰਿਵਾਜ਼ ਮਾਲੂਮ ਹੋਣੇ ਚਾਹੀਦੇ ਨਾ ਹੁਣ ਸਾਾਨੇ ਬੱਚੇ ਜਿਹੜੇ ਹੋਣਗੇ। ਉਹਨਾਂ ਨੂੰ ਨਹੀਂ ਪਤਾ ਨਾ, ਪਹਿਲੇ ਵਾਲੀ ਪੀੜ੍ਹੀ ਨੇ ਕੀ ਕੀਤਾ। ਤਾਂ ਉਹਨਾਂ ਨੂੰ ਪਤਾ ਹੀ ਨਹੀਂ ਗਾ ਉਹ ਸਾਰੇ ਚੀਜ਼ਾਂ। ਪਹਿਲੇ ਖੇਲਦੇ ਸੀ ਅਲੱਗ-ਅਲੱਗ ਖੇਲ ਸੀ ਹੁਣ ਉਹ ਖੇਲ ਵੀ ਇਹਨਾਂ ਨੂੰ ਨੀ ਪਤਾ
ਨਹੀਂ ਪਤਾ ਹਾਂਜੀ। ਉਹ ਮੋਬਾਇਲ ਗੇਮ ਸਟਾਰਟ ਹੋ ਗਈਆਂ ਨਾ ਹੁਣ ਹੁਣ ਬੱਚਿਆਂ ਨੂੰ ਜਿਹੜੀਆਂ ਆਪਸ ਚ ਬੈਠ ਕੇ ਖੇਡਣ ਵਾਲੀਆਂ ਆਂਢ ਗੁਆਂਢ ਦੇ ਬੱਚੇ ਇਕੱਠੇ ਹੋ ਕੇ ਉਹ ਚੀਜ਼ ਹੈ ਹੀ ਨਹੀਂ।
ਨਹੀਂ
ਇੱਕ ਚੀਜ਼ ਇਹ ਵੀ ਹੈ ਨਾ ਹੁਣ ਕਹਿ ਲਓ ਬੱਚੇੱ ਇਕੱਠੇ ਖੇਡ ਰਹੇ ਆ ਕਿਸੇ ਨੂੰ ਕੁੱਛ ਸੱਟ ਲੱਗ ਗਈ ਜਾਂ ਕੁੱਛ ਵੀ ਉਹਨਾਂ ਨੇ ਮਾਂ ਪਿਓ ਨੇ ਆ ਕੇ ਜਿਹਦੇ ਘਰ ਖੇਡ ਰਹੇ ਉਹਨਾਂ ਨੂੰ ਬੋਲਣਾ ਬੱਚੇ ਬੱਚਿਆਂ ਨੂੰ ਨੀ ਕੁਛ ਕਹਿਣਾ ਵੀ ਚਲੋ ਕੋਈ ਨਾ ਵੀ, ਹਨਾ ਵੀ ਸੱਟ ਲੱਗ ਗਈ ਤਾਂ।
ਉਹ ਦੀ ਦੁਨੀਆਂ ਚ ਬਸ ਉਹਨਾ ਨੂੰ ਓਨੀ ਦੁਨੀਆਂ ਪਤਾ ਹੈਗੀ।
ਹਾਂਜੀ ਹੁਣ ਫਿਰ ਬਿਮਾਰੀਆਂ ਵੀ ਵਧੀ ਜਾਂਦੀਆਂ ਬੱਚਿਆਂ ਦੀ। ਐਨਕਾਂ ਲੱਗੀ ਜਾਂਦੀਆਂ ਨਿਗਾ ਘਟੀ ਜਾਂਦੀ ਆ।
ਉਹੀ ਨਾ, ਬਿਮਾਰੀਆਂ ਵੀ ਬੀ ਉਹ ਚਾਲੂ ਹੋ ਗਈ ਨੇ ਬਿਮਾਰੀ ਰੀਆਂ ਵੀ ਲੱਗੇ ਨੇ ਹੁਣ।
ਹਾਂਜੀ ਪੁਰਾਣੇ ਟਾਈਮ ਦੇ ਵਿੱਚ ਕਿਹੜੇ ਬੱਚਿਆਂ ਦੇ ਮਤਲਬ ਐਨਕ ਲੱਗੀ ਹੁੰਦੀ ਸੀ। ਬਜ਼ੁਰਗਾਂ ਦੀ ਬਹੁਤ ਘੱਟ ਹੁੰਦੀ ਸੀ। ਹੁਣ
ਅਹ ਮੈਂ ਕਰਨੀ ਆ ਤੁਹਾਨੂੰ ਅਹ ਕਿਰਾਇਆ ਹੈਗਾ।
ਠੀਕ ਹੈ, ਹਾਂਜੀ-ਹਾਂਜੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।